ਹੋਰ ਸਾਸਰੀ ਕਾਲ ਜੀ।
ਸਾਸ਼ਰੀ ਕਾਲ ਜੀ ਸਸ਼ੀ ਕਾਲ ਹੋਰ ਕੀ ਹਾਲ-ਚਾਲ ਠੀਕ
ਠੀਕ, ਹਾਂਜੀ ਵਧੀਆ ਜੀ ਤੁਸੀਂ ਠੀਕ ਓ?
ਬਸ ਜੀ ਵਧੀਆ ਜੀ ਵਧੀਆ ਬਸ ਹੁਣੇ ਹੀ ਵਿਹਲੀ ਹੋਈ ਜੀ। ਨਿਆਣੇ-ਨੂਣੇ ਚੱਲ ਗਏ ਸੀ ਫਿਰ ਅੱਖ ਲੱਗ ਗਈ ਮੈਂ ਕਿਹਾ ਚੱਲ ਨਿਆਣੇ ਟੋਰ ਕੇ ਸਵੇਰੇ ਉੱਠ ਜਾਈ ਦਾ ਨਾ ਹੁੰਦਾ। ਤੇ ਅੱਖ ਲੱਗ ਗਈ ਮੈਂ ਹੁਣ ਉੱਠੀ ਆ ਦਸ ਸਾਡੇ ਦਸ ਵਜੇ। ਮੈਂ ਕਿਹਾ ਚਲ ਸਬਜ਼ੀ-ਸੁਬਜੀ ਬਣਾ ਲੀਏ ਫਟਾਫਟ ਅਰਬੀ ਧਰ ਕੇ ਆਏ ਆ, ਆਟਾ-ਊਟਾ ਮਲਨਾ ਆ ਜੀ, ਨਿਆਣਾ ਨਵਾਇਆ ਛੋਟਾ ਉਹਨੂੰ ਸੁਆਂਨ ਲਗੀ ਸੀ ਮੈਂ ਕਿਹਾ ਭੈਣ ਜੀ ਨੂੰ ਯਾਦ ਕਰ ਲਈਏ, ਕਾਫ਼ੀ ਦਿਨ ਹੋ ਗਏ ਨੇ ਗੱਲਬਾਤ ਨੀ ਰਹੀ ਮੈਂ ਪੁੱਛ ਲੀਏ ਹਾਲ ਚਾਲ ਕੀ ਹੈਗਾ, ਗੁਰਮੀਤ ਕਿੰਨੀ ਹੋ ਗਈ ਅੱਜ ਦੇਖਲੋ ਵੈਸੇ, ਮੈਂ ਕਹਿੰਨੀ ਆ ਤੁਸੀ ਰਸੋਈ 'ਚ ਪੰਜ ਮਿੰਟ ਖਲੋਤਾ ਨੀ ਜਾ ਰਿਹਾ ਮੈਂ ਪੰਜ ਮਿੰਟ ਸਬਜ਼ੀ ਕੀ ਬਣਾਣ ਲੱਗ ਪਈ ਪਸੀਨੋ-ਪਸੀਨ ਹੋ ਗਿਆ ਮੈਂ ਲੱਗ ਰਿਹਾ ਜਿਵੇਂ ਬਾਥਰੂਮ 'ਚ ਹੁਣ ਨਾ ਕੇ ਹੀ ਨਿਕਲੇ ਆ ਆਪਾਂ ਇੰਨੀ ਗਰਮੀ ਹੋਈ ਪਈ ਏ।
ਹਾਂਜੀ-ਹਾਂਜੀ ਗਰਮੀ ਬੜੀ ਹੋਈ ਏ।
ਹਾਂਜੀ ਪਿੱਛੇ ਮੌਸਮ ਇੰਨਾ ਸੋਹਣਾ ਹੋ ਗਿਆ ਸੀ ਬਰਸਾਤਾਂ ਕਰਕੇ, ਹੁਣ ਫੇਰ ਉਵੇਂ ਹੋ ਗਿਆ ਗਰਮੀ ਇੰਨੀ ਹੋਈ ਪਈ ਅੱਗ ਬਲਦੀ ਪਈ ਦੋ ਮਿੰਟ ਨੀ ਬੈਠਾ ਜਾ ਰਿਹਾ ਬਿਨਾਂ ਓਹਦੇ ਪੱਖੇ ਤੋਂ ਬਿਨਾ। ਇੰਨੀ ਗਰਮੀ ਖਾਂਦੀ ਵੀ ਏ, ਹੋਰ ਤੁਹਾਡੇ ਉੱਧਰ ਗਰਮੀ ਹੈਗੀ ਏ?
ਪਾਣੀ ਵੀ ਬਰਸਾਤਾਂ ਚੰਗੀ ਵੀ ਏ
ਹਾਂਜੀ-ਹਾਂਜੀ ਉਹ ਤੇ ਹੈ ਹੀ ਆ ਜੀ।
ਲਾਈਟ ਨੀ ਆਂਦੀ, ਲਾਈਟ ਨੀ ਆਉਂਦੀ ਪੱਖੇ ਨੀ ਚੱਲਦੇ ਫਿਰ ਐਵੀ
ਹਾਂਜੀ-ਹਾਂਜੀ ਇਹ ਤੇ ਹੈ ਈ ਏ।
ਹਾਂਜੀ, ਤੇ ਕਿਸ ਵਧੀਆ ਵੀ ਹੈਗੀ ਸਤ ਹਜ਼ਾਰ ਸਡੂੰ
ਹਾਂਜੀ-ਹਾਂਜੀ, ਤੇ ਤੁਹਾਡੇ ਉਧਰ ਗਰਮੀ ਹੈਗੀ ਏ?
ਉਹ ਬੰਦਾ ਬਾਹਰ ਨੀ ਨਿਕਲ, ਹੋਇਆ ਪਿਆ।
ਬਿਲਕੁਲ ਜੀ ਬਿਲਕੁਲ ਬਹੁਤ ਗਰਮੀ ਹੋਈ ਪਈ ਏ, ਦਿਮਾਗ ਖ਼ਰਾਬ ਹੋ ਗਿਆ ਗਰਮੀ ਕਰਕੇ ਤਾਂ। ਉਫ ਹੋਈ ਪਈ ਏ, ਹੋਰ ਸੁਣਾਓ ਜੀ ਤੁਸੀਂ ਕੀ ਬਣਾ ਲਿਆ ਅੱਜ?
ਅੱਗ ਲੱਗੀ ਆ ਜੀ, ਬਾਹਰ ਨਿਕਲ ਨੀ ਸਕਦਾ ਹੁਣ ਤਾਂ ਇੰਨੀ ਗਰਮੀ ਹੋਈ ਪਈ ਏ।
ਹਾਂਜੀ, ਮੈਂ ਕਿਹਾ ਕੀ ਬਣਾ ਲਿਆ ਅੱਜ ਫਿਰ ਤੁਸੀਂ?
ਅਸੀਂ, ਲੋਬਿਆ ਬਣਾਇਆ ਚਿੱਟਾ ਲੋਬਿਆ ਬਨਾਇਆ ਸੀ ਅਸੀਂ।
ਅੱਛਾ ਜੀ ਅੱਛਾ। ਹੋਰ ਸੁਣਾਓ ਜੀ ਆਪਣੇ ਡੇਲੀ ਲਾਈਫ ਬਾਰੇ ਦੱਸ ਦੋ ਕੁਛ, ਡੇਲੇ ਰੂਟੀਨ ਚ ਕੀ ਕਰਦੇ ਓ?
ਹਾਂਜੀ-ਹਾਂਜੀ, ਬਸ ਅਸੀਂ ਉਠਜੇ ਹਾਜੀ ਉੜ ਜਾਈਦਾ ਹੁੰਦਾ ਸੀ ਨਾ, ਸਵੇ ਤੋ ਨਾਨੇ ਧੋਂਨੇ ਆ ਅਸੀਂ ਜੋ ਜੋਤ ਬ, ਜੋ ਜੋਤ ਬੱਧੀ ਕਰਨੇ ਹੁਦੇ।
ਪਹਿਰਾ ਜਗਾਦੇ ਆ ਅਸੀਂ। ਤੋ ਫੇਰ ਜੀ, ਗੁਰਦੁਆਰੇ ਜਾਨਿਆ, ਗੁਰਦੁਆਰੇ ਜਾ ਕੇ ਤੋ ਅਸੀਂ ਫੇਰ ਨਾ ਉੱਥੇ ਜਾਂਨੇ ਯੋਗਾ ਤੇ ਵੀ ਨਿਕਲ ਜਾਂਦੇ ਹੁਨੇ ਐ ਅਸੀਂ, ਹਰ ਇੱਕ ਯੋਗਾ ਕਰਦੇ ਆ।
ਅੱਛਾ ਜੀ, ਅੱਛਾ ਜੀ ਅੱਛਾ।
ਚਾ ਹਾਂ ਕਹਿੰਦੇ ਨੇ ਨਾ ਸਵੇਰੇ-ਸਵੇਰੇ ਲੈਣੀ ਚਾ ਜਾਣਾ, ਹਾਂਜੀ-ਹਾਂਜੀ ਜਾਣਾ ਚਾਹੀਦਾ ਸਵੇਰੇ-ਸਵੇਰੇ ਯੋਗਾ ਜਾਣਾ ਚਾਹੀਦਾ ਐ।
ਹਾਂਜੀ। ਹਾਂਜੀ ਉਹ ਤੇ ਐ ਏ ਸਵੇਰੇ ਸਵੇਰੇ ਤੇ ਬਹੁਤ ਜ਼ਰੂਰੀ ਏ ਤਾਜ਼ੀ ਹਵਾ ਲੈਣੀ, ਹਾਂਜੀ।
ਸੀ ਦੇ ਉਹਦੇ ਵਿੱਚ ਸਹੀ ਦੇ ਵਿੱਚ ਨਾ, ਨਿਕਲ ਜਾਂਦੀਆਂ ਨੇ।
ਹਾਂਜੀ ਉਹ ਤੇ ਹੈ ਹੀ ਕਹਿੰਦੇ ਅੱਖਾਂ ਵਾਸਤੇ ਵੀ ਬਹੁਤ ਵਧੀਆ ਹੈ ਹਰੀ ਘਾਹ ਤੇ ਟੁਰਨਾ ਚਾਹੀਦਾ ਨੰਗੇ ਪੈਰੀ ਕਹਿੰਦੇ ਨੇ ਅੱਖਾਂ ਠੀਕ ਹੁੰਦੀਆਂ ਚਸ਼ਮਾ ਲਹਿ ਜਾਂਦਾ, ਨਾਲੇ ਵੈਸੇ ਵੀ ਦੇਖੋ ਜੀ ਤਾਜ਼ੀ ਹਵਾ ਤੇ ਵੈਸੇ ਹੀ ਸਰੀਰ ਵਾਸਤੇ ਬਹੁਤ ਅੱਛੀ ਹੈਗੀ ਏ ਜੀ ਪੇੜ ਪੌਦਿਆਂ ਕੋਲ ਜਾਓ, ਤਾਜ਼ੀ ਹਵਾ ਤੇ ਵੈਸੇ ਹੀ ਬਹੁਤ ਚੰਗੀ ਹੈਗੀ ਠੰਡੀ ਹਵਾ ਜਾਣੀ ਚਾਹੀਦੀ ਸਰੀਰ ਦੇ ਵਿੱਚ
ਹਾਂਜੀ-ਹਾਂਜੀ, ਬਿਲਕੁਲ।
ਹਾਂਜੀ, ਫੇਰ ਉਸ ਤੋਂ ਬਾਅਦ ਜੀ ਯੋਗਾ ਤੋਂ ਬਾਅਦ ਘਰੇ ਆ ਕੇ ਫੇਰ ਕੀ ਕਰਦੇ ਹੋ?
ਹਾਂਜੀ-ਹਾਂਜੀ, ਪਹਿਲਾਂ ਨਾ ਅਸੀਂ ਮਤਲਬ ਭੱਜ ਰਹੇ ਹਾਂ ਉਹਦੇ ਚ ਪਰ ਕੀਏ ਪੰਜ ਛੇ ਰਾਊਂਡ ਲਗਾਏ ਦੇ ਹੁੰਦੇ ਨੇ।
ਉਹ ਤੁਹਾਨੂੰ ਪਤਾ ਸਰ ਸਰਵਾਈਕਲ ਦੀ ਹੁੰਦੀ ਆ ਯੋਗਾ ਉਹ ਕਰੀ ਦੀ ਹੁੰਦੀਆ।
ਅੱਛਾ ਜੀ ਅੱਛਾ।
ਜੀ, ਨਾ ਉਹ, ਫੇਰ ਆ ਹੁੰਦਾ, ਪਾਰਕ ਚੋਂ
ਕੱਲ,
ਹੁੰਦਾ ਗਰਦ ਨਿਆ ਸਕੂਲ ਜਾਣਾ ਮੈੰ ਨਿਆਣਿਆ ਨੂੰ ਉਹ ਕੀ ਬਣਾਣਾ।
ਹਾਂਜੀ, ਅੱਛਾ ਜੀ ਅੱਛਾ।
ਹਾਂਜੀ-ਹਾਂਜੀ।
ਹਾਂਜੀ ਉਹ ਤੇ ਹੈ ਹੀ ਆ ਜੇ ਦੇਖੋ ਜੀ ਗਰਮੀ ਜਿਸ ਹਿਸਾਬ ਨਾਲ ਪੈ ਰਹੀ ਹੈ ਨਾ, ਨਿਆਣੇ ਵੀ ਬਿਮਾਰ ਹੋਣ ਵਾਲੇ ਹੈਗੇ ਨੇ, ਬੁਰਾ ਹਾਲ ਹੋਇਆ ਵੈਂ ਧੁੱਪ ਚ ਵਿਚਾਰੇ ਖਲੋਤੇ ਰਹਿੰਦੇ ਨੇ, ਮੈਜੀਕ, ਗੱਲ ਵੀ ਸਾਡਾ ਨਿਆਣਾ ਆ ਕੇ ਦੱਸਤਾ ਸੀ ਕਿ ਮਾਂ ਸਕੂਲ ਨਾ ਉਈ ਬਾਥਰੂਮ ਵਗੈਰਾ ਨਾ ਸਾਫ਼ ਜਿਹਾ ਨੀ ਹੁੰਦਾ ਗੰਦਾ ਜਿਹਾ ਹੁੰਦਾ ਮੈਂ ਕਿਹਾ ਚੱਲ ਕੋਈ ਨਾ ਪੀਟੀਐਮ ਵਿੱਚ ਆਖ ਕੇ ਆਵਾਂਗੇ ਕਿ ਬਈ ਗੁਸਲਖਾਨੇ ਵਗੈਰਾ ਤਾਂ ਸਾਫ਼ ਰੱਖਿਆ ਕਰੋ, ਨਿਆਣਿਆਂ ਨੇ ਜਾਣਾ ਹੁੰਦਾ ਤੁਸੀਂ ਕੀ ਹਾਈਜੀਨ ਮੇਨਟੇਨ ਕਰਦੇ ਓ ਏਡਾ ਵੱਡਾ ਦਾ ਸਕੂਲ ਆ ਫੀਸ ਨਾ ਦੀ ਤੁਸੀਂ ਤਿੰਨ-ਤਿੰਨ ਹਜ਼ਾਰ ਰੱਖੀ ਹੋਈ ਆ, ਤੇ ਤੁਸੀਂ ਗੁਸਲਖਾਨੇ ਤੇ ਸਾਫ਼ ਰੱਖ ਦੇ ਨੀ ਇੰਨੀ ਗੰਦ ਪਾਇਆ ਹੋਇਆ। ਤੁਹੀ ਅੱਜ ਬੋਲਦਾ ਸੀ ਕਿ ਮੰਮਾ ਮੈਂ ਤੇ ਨੀ ਜਾਂਦਾ ਘਰੇ ਹੀ ਆ ਕੇ ਕਰਦਾ ਜਾ ਕਰਕੇ ਜਾਨਾ ਜੀ ਮੈਂ ਫਰੈਸ਼ ਹੋ ਕੇ ਜਾਨਾ। ਵੀ ਬਾਥਰੂਮ ਆਉਂਦਾ ਵੀ ਆ ਨਾ ਤੇ ਆਪਾ ਨੀ ਜਾਈ ਦਾ ਹੁੰਦਾ ਸਕੂਲੇ ਬਿਮਾਰ ਹੋਣ ਵਾਲੇ ਕੰਮ ਹੈਗੇ ਨੇ ਇੰਨਾ ਗੰਦਾ ਹੁੰਦਾ। ਹਾਏ ਰੱਬਾ, ਹੋਰ ਵੀ ਤਾਂ ਨਿਆਣੇ ਨਣੇ ਹੈਗੇ ਨੇ ਉਹ ਵੀ ਤਾਂ ਬਿਮਾਰ ਹੋਦੇ ਹੀ ਹੈਗੇ ਨੇ ਦੇਖੋ ਜੈ ਬਿਮਾਰ ਹੀ ਹੋ ਸਕਦੇ ਨੇ ਹੋਰ ਵੀ ਨਿਆਣੇ ਨੇ ਜੋ
ਹਾਂਜੀ-ਹਾਂਜੀ।
ਹਿਸਾਬ ਲੱਗਾ ਦੇ ਦੱਸਦੇ ਸੀ ਮੈਂ ਸੋਚ ਕੇ ਬੈਠੀ ਹਾਂ। ਫੇਰ ਮੇਰਾ ਨਿਆਣਾ ਕਹਿੰਦਾ ਨਾ ਮੰਮਾ ਤੁਸੀਂ ਨਾ ਕੁੱਛ ਆਖ ਕੇ ਆਇਓ, ਕੁਛ ਆਖ ਕੇ ਆਓਗੇ ਤੇ ਮੈਡਮਾਂ ਤੁਹਾਨੂੰ ਪਤਾ ਹੀ ਏ ਮਗਰੇ ਪੈ ਜਾਂਦੀਆਂ ਐ ਛੱਡਦੀਆਂ ਹੈ, ਨੀ ਫੇਰ ਇੱਕ ਬੱਚੇ ਦੇ ਉੱਤੇ ਨਾ ਮਗਰ ਪੈ ਜਾਂਦੀਆ ਫੇਰ ਨੰਬਰ ਕਹਿੰਦੇ ਘੱਟ ਦਿੰਦੀਆਂ ਹੈ। ਤਾਂ ਹੋ ਜਾਂਦਾ ਨਾ ਅੱਖਾਂ ਚੁੱਬਣ ਵਾਲਾ ਕੰਮ ਹੋ ਜਾਂਦਾ ਏ। ਹਾਂ ਬਈ ਆਹ ਨਿਆਣੇ ਨੇ ਸਾਨੂੰ ਕੰਪਲੇਂਟ ਸ਼ਿਕਾਇਤ ਲਾਈ ਸੀ ਸਾਡੀ ਜੀ। ਆਪਾਂ ਇਹਦੇ ਵੀ ਇਹਦਾ ਵੀ ਮਾਰਕਸ ਕੱਟੀਏ ਜਾਣ-ਜਾਣ ਕੇ ਵੀ ਮਗਰੇ-ਮਗਰੇ ਪੈ ਕੇ ਮਾਰਕਸ ਕੱਟ ਲੈਂਦੀਆਂ, ਮੈ ਕਿਹਾ ਫੇਰ ਰਹਿਣ ਦੇ। ਕਿਉਂ ਐਵੇਂ ਛੇੜਖਾਨੀ ਕਰਨੀ ਸਾਡਾ ਨਿਆਣੇ ਨੂੰ ਮਗਰ ਪੈ ਜਾਣਗੀਆਂ, ਐਵੇਂ ਨਿਆਣੇ ਨੂੰ ਤੰਗ ਕਰਨਗੀਆਂ ਅਗਲੀਆਂ।
ਹਾਂਜੀ।
ਬਸ ਜੀ ਆਹੀ ਸੀ। ਫਿਰ ਗਰਮੀ ਇੰਨੀ ਹੋਣ ਕਰਕੇ ਮੈਂ ਕਿਹਾ ਪਤਾ ਨੀ ਨਿਆਣੇ ਨੂੰ ਅਜ ਵੀ ਮੈਂ ਬੋਲਿਆ, ਮੈਂ ਕਿਹਾ ਦੇਖ ਲਾ ਸਕੂਲ ਨੀ ਜਾਣਾ ਰਹਿਣ ਦੇ ਛੁੱਟੀਮਾਰ ਲਾ ਤਬੀਅਤ ਠੀਕ ਨੀ ਲੱਗਦੀ ਛੁੱਟੀ ਮਾਰਲੇ ਫੇਰ ਵੀ ਕਹਿੰਦਾ ਨਹੀਂ ਮੰਮਾ ਮੈਂ ਜਾਣਾ। ਉਹ ਟੈਸਟ ਜਾਂ ਇੱਕ ਰਹਿ ਗਿਆ ਹੁਣ ਉਹ ਕੋਈ ਟੈਸਟ ਹੁਣ ਮੈਂ ਕਿਹਾ ਚ ਲੰਘ ਜਾ ਟੈਸਟ ਦੇ ਲੈ ਤੇ ਵੇਖ ਲ ਜਦੋਂ ਠੀਕ ਲੱਗੇ ਤੇ ਛੁੱਟੀ ਅੱਗੇ ਰਸਤੇ ਚ ਲੈਂਦੀ ਉਹ ਬਾਰਾਂ- ਬਾਰਾਂ ਵਜੇ ਦੇ ਨਾ ਅ ਅੱਧੀ ਹੋ ਜਾਂਦੀ ਨਾ ਕਲਾਸਾਂ ਲੱਗ ਜਾਂਦੀਆਂ। ਫਿਰ ਛੁੱਟੀ ਦੇ ਦਿੰਦੀ ਆ। ਉਹ ਹ ਜਾਣਾ ਪੈਂਦਾ ਨਾ ਪੇਰੈਂਟਸ ਨੂੰ ਵੀ ਹਾਂ ਵੀ ਛੁੱਟੀ ਲੈਣ ਵਾਸਤੇ ਤਾਂ ਦਿੰਦੀਆਂ ਐਵੇਂ ਨੀ ਦਿੰਦੀਆਂ।
ਹਾਂਜੀ-ਹਾਂਜੀ ਮੇਰੀ ਵੀ ਕੰ ਬਾਕੀ ਛੋਟੀ ਇਹ ਨਾ ਤਾਂ ਬਾਰਾਂ ਵਜੇ ਹੋ ਹੀ ਹੋ ਜਾਦੀ ਹੈ ਬਾਰਾਂ ਵਜੇ
ਵੈਸੇ ਦੇਖ ਲਓ ਅੱਜ ਕੱਲ੍ਹ ਪੜ੍ਹਾਈਆਂ ਵੀ ਕਿੰਨੀ ਜ਼ਰੂਰੀ ਹੈ। ਬੁਰੇ ਹਾਲ ਹੀ ਨੇ ਪੜ੍ਹਾਈਆਂ ਵਾਸਤੇ ਵੀ। ਬਈ ਨਾ ਪੜ੍ਹਾਵੇ ਅੱਜ ਅੱਜ-ਕੱਲ ਤਾਂ ਕੋਈ ਹਾਲ ਹੀ ਨਹੀ ਹੈ। ਕੋਈ ਫਿਊਚਰ ਨਹੀ ਹੈਗਾ ਅੱਜ ਕੱਲ ਆਉਣ ਵਾਲੇ ਸਮੇਂ ਚ ਵੀ ਜਿਵੇ ਕੁਛ ਵੀ ਨੀ ਹੈਗਾ ਪੜ੍ਹਾਈ ਦੇ ਇਲਾਵਾ ਤਾਂ, ਦੇਖੋ ਜੀ ਪੜ੍ਹਾਈ ਲਿਖੀ ਤਾਂ ਹੋਏ ਨਿਆਣੇ ਨੇ, ਤਾਂ ਹੀ ਅੱਗਾ ਹਿਸਾਬ ਕਿਤਾਬ ਕਰ ਲਏਗਾ ਅਗਰ ਕਿਤੇ ਉਹ ਵੀ ਕਰ ਲਏਗਾ ਕੀ ਨਾ-ਆ-ਅ ਟਿਸ਼ਨ ਟੂਸ਼ਨ ਪੜ੍ਹਨਾ ਹੋਏ ਕਿਤੇ ਮਾਲ ਪਾਉਣ ਚੱਲੇ ਹੋਣ ਤਾਂ ਉਹ ਅਗਲਾ ਪੜ੍ਹੇਗਾ ਕਿਵੇਂ? ਪੜ੍ਹਨਾ ਤੇ ਆਉਣਾ ਬਹੁਤ ਜ਼ਰੂਰੀ ਹੋਇਆ ਪਿਆ ਜੀ। ਅੱਜ ਕੱਲ੍ਹ ਦੇ ਟਾਈਮ ਵਿੱਚ ਜੀ
ਹਾਂਜੀ-ਹਾਂਜੀ।
ਘੱਟੋ ਘੱਟ ਨਾ ਵੀ ਨਿਆਣਾ ਜ਼ਿਆਦਾ ਪੜ੍ਹਲੇ ਮੁੰਡੇ ਦੀ ਗੱਲ ਕਰਦੀ ਹਾਂ ਮੈਂ ਆਪਣੀ ਨਾ ਵੀ ਇੰਨਾ ਪੜ੍ਹ ਲਏ ਤੋ ਘੱਟੋ ਘੱਟ ਬਾਰਵੀਂ ਮੈਂ ਕਿਹਾ ਕਰਾਣੀ ਹੈ ਜੀ ਜਿਵੇਂ ਖਿੱਚ ਤਨ ਕਹਿੰਦਾ ਬਾਰਵੀ ਦੀ ਕਰਰਾਣੀ ਕਰਾਉਣੀ ਹੈ। ਜੋ ਮਰਜ਼ੀ ਹੋ ਜੇ ਕਹਿੰਦਾ ਮੰਮਾ ਮੈਂ ਨੀ ਪੜ੍ਹਨਾ ਮੇਰਾ ਜੀ ਨੀ ਲੱਗਦਾ। ਮੈਨੂੰ ਕੋਈ ਕੰਮ ਜਾਂ ਸਿਖਾ ਦੋ। ਬਿਲਕੁਲ ਜੀ ਬਿਲਕੁਲ ਨਹੀਂ ਪੜ੍ਹਾਈ ਅੱਜ ਕੱਲ ਬਹੁਤ ਔ ਔਖੀ ਕਰਤੀਏ ਨਾ ਹੁਣ ਤੁਸੀਂ ਸੀ ਬੀ ਐੱਸਈ ਬੋਰਡ ਵੇਖ ਲਓ ਨਾ ਇੰਨੀ ਔਖੀ ਕਰਤੀਆਂ ਇਹਨਾ ਸੀਬੀਐਸਸੀ ਵਾਲਿਆਂ ਨੇ ਬੋਰਡ ਲਿਆਣੇ ਜੋ ਮੈਂ ਆਖਦੀ ਹਾਂ ਛੇਵੀਂ ਕਲਾਸ ਦੀ ਜੋ ਅੱਠਵੀਂ ਕਲਾਸ ਦੀ ਪੜ੍ਹਾਈ ਹੈ ਨਾ ਉਹ ਛੇਵੀਂ ਚ ਦੇ ਰ ਰੱਖੀ ਆ ਉਹਨਾਂ ਨੇ, ਔਰ ਜੋ ਦਸਵੀਂ-ਗਿਆਰਵੀਂ ਪੜ੍ਹਾਈ ਹੈ। ਉਹ ਨੌਵੀਂ ਚ ਦੇ ਰੱਖੀ। ਇਹਨਾਂ ਨੇ ਤੇ ਫੇਰ ਬੱਚਾ ਕੀ ਪੜ੍ਹੇਗਾ ਦੱਸੋ? ਹੁਣ ਕਹਿੰਦੇ ਹੁਣ ਸੁਣਿਆ ਕਹਿੰਦੇ ਕਿ ਪਹਿਲੇ ਟਰਮ ਵਿੱਚ ਪੇਪਰਾਂ ਚ ਅਗਲਿਆਂ ਨੂੰ ਕਿੰਨੇ ਤਾਂ ਛੇ ਕੁ ਚੈਪਟਰ ਆਉਣੇ ਨੇ ਇਕੱਠੇ ਆਉਣੇ ਨੇ ਛੇ ਚੈਪਟਰ ਟਮ ਵਿੱਚ ੳਰ ਫਾਈਨਲ ਦੇ ਵਿੱਚ ਸੋਲਾਂ ਚੈਪਟਰ ਇਕੱਠੇ ਆਣੇ ਨੇ ਬੱਚਾ ਕੀ ਪੜ੍ਹੇਗਾ ਦੱਸੋ ਸੋਲਾਂ ਚੈਪਟਰ ਕੋਈ ਉਹੀ ਕੰਪਿਊਟਰ ਥੋੜ੍ਹੀ ਹੈਗਾ ਜੋ ਪੜ੍ਹ-ਪੜ੍ਹ ਕਹਿੰਦਾ ਦਸ ਰਟੀ ਜਾਏਗਾ ਅਗਲਾ ਮਸ਼ੀਨ ਥੋੜ੍ਹੀ ਹੈਗੀ ਅਗਲਾ ਬੱਚਾ ਈ ਹੈਗਾ ਚਲੋ ਠੀਕ ਐ ਮੰਨਿਆ ਆ ਤੁਸੀਂ ਸਾਲ ਦਿੱਤਾ ਐ ਮਾਇਨੇ ਰੱਖਦਾ ਸੋਲਾਂ ਚੈਪਟਰ ਇਕੱਠੇ ਇੰਨੇ-ਇੰਨੇ ਵੱਡੇ-ਵੱਡੇ ਆਂਸਰ ਹੈਗੇ ਨੇ ਕੋਸ਼ਨ ਤੁਸੀਂ ਦਿੱਤੇ ਨੇ ਕਿੱਥੋਂ ਅਗਲਾ ਨਿਆਣਾ ਕਵਰ ਕਰੇਗਾ ਜੀ ਪਰ ਆ ਨੀ ਸਮਝਦੇ ਨਾ ਸੀ ਬੋਰਡ ਵਾਲੇ ਦੁਖੀ ਕਰਿਆ ਹੋਇਆ ਇਹਨਾਂ ਨੇ ਬੁੁਰੇ ਹਾਲ ਕਰਿਆ ਹੋਇਆ ਬਸ ਫੀਸਾਂ ਭਰੀ ਜਾਓ ਨਿਆਣੇ ਦੇ ਫੋਰਸ ਪਾਈ ਜਾਉ ਪੜ੍ਹ-ਪੜ੍ਹ-ਪੜ੍ਹ ਬਈ ਨਿਆਣਾ ਵੀ ਕਿੱਥੋਂ ਕਰੇਗਾ ਹੁਣ ਤੇ ਕਹਿੰਦੇ ਕਿ ਸੀ-ਬੀ ਐਸ-ਈ ਬੋਰਡ ਨੇ ਨਵਾਂ ਰੂਲ ਕੱਢਤਾ ਐ ਕਿ ਦਸਵੀਂ ਦੀ ਜੋ ਚੈਕਿੰਗ ਹੋਣੀ ਏ‌ ਨਾ ਪੇਪਰਾਂ ਦੀ ਦਸਵੀਂ ਬੋਰਡ ਦੀ ਚੈਕਿੰਗ ਹੋਣੀ ਏ ਕੰਪਿਊਟਰ ਦੇ ਰਾਹੀਂ ਹੋਣੀ ਐ ਜੀ ਕੰਪਿਊਟਰ ਚੈੱਕ ਕਰੇਗਾ ਵੀ ਮੈਂ ਮੈਡਮਾਂ ਪਹਿਲੇ ਆਪ ਚੈੱਕ ਕਰਦੀਆਂ ਹਨ ਨਾ, ਮੈਡਮਾਂ ਕਰਦੀਆਂ ਹਨ, ਸਰ ਕਰਦੇ ਹਨ ਹੁਣ ਉਹ ਕੰਮ ਨੀ ਹੋਣਾ ਜੀ, ਹੁਣ ਤਾਂ ਕੰਪਿਊਟਰ ਤੇ ਏ-ਆਈ ਕਰੇਗਾ ਜੀ ਇੱਕ-ਇੱਕ ਬਿੰਦੂ, ਇੱਕ-ਇੱਕ ਕੋਮਾ, ਇੱਕ-ਇੱਕ ਕੁਸ਼ਚਨ ਮਾਰਕ ਡੰਡਾ ਜਿਹਾ ਹੁੰਦਾ ਉਹ ਸਾਰਾ ਇੱਕ ਚੈੱਕ ਇਹ ਏ-ਆਈ ਕੰਪਿਊਟਰ ਕਰੇਗਾ ਤੇ ਉਹ ਕਿੰਨੇ ਦੇਖਲਓ ਕਿੰਨਾ ਔਖਾ ਐ ਬੰਦਾ ਨਿਆਣਾ ਹੁੰਦਾ ਹੀ ਹੈ ਚੱਲ ਮੈਡਮਾਂ ਤੇ ਐਵੇਂ ਨੀ ਕਰਦੀਆਂ ਸਨ ਹੁਣ ਕੰਪਿਊਟਰ ਰਾਹੀਂ ਤੁਸੀਂ ਚੈਸਟ ਲੈ ਰਹੇ ਹੋ ਪੇਪਰ ਲਓਗੇ, ਦਸਵੀਂ ਦੇ ਬੋਰਡ ਦੇ ਕਿੰਨਾ ਔਖਾ ਹੈ ਨਿਆਣਾ ਨਾ ਵੀ ਪਾਸ ਹੋਣਾ ਬੰਦਾ ਫੇਲ ਹੀ ਕਰ ਦੋਗੇ ਤੁਸੀਂ ਤਾਂ ਜਿਸ ਹਿਸਾਬ ਨਾਲ ਤੁਸੀਂ ਪੇਪਰ ਦੇ ਚੈਕਿੰਗ ਕਰੋਗੇ ਬੱਚੇ ਫੇਲ ਹੀ ਹੋਣੇ ਨੇ ਕਿੱਥੋਂ ਪਾਸ ਹੋਣੇ ਨੇ ਜੀ ਉਹ ਤੇ ਮੈਡਮ ਆ ਜਿਵੇ ਇਨਸਾਨ ਹੀ ਆ ਇੱਕ ਬਿੰਦੂ ਰਹਿ ਹੀ ਜਾਂਦਾ ਚਲੋ ਨਹੀਂ ਲਾਇਆ ਬਿੰਦੂ ਨਹੀਂ ਮਾਇਆ ਕੋਮਾ ਮਾਰਕਸ ਨਹੀਂ ਲਗਾਇਆ ਕੁਸ਼ਚਨ ਮਾਰਕ ਵਗੈਰਾ ਉਹ ਸਮਝ ਆ ਜਾਂਦੀ ਸੀ ਚਲੋ ਮੈਡਮਾਂ ਨੂੰ ਸਮਝ ਜਾਂਦੀਆਂ ਸੀ ਮੈਡਮਾਂ ਪਰ ਹੁਣ ਕੰਪਿਊਟਰ ਥੋੜ੍ਹੀ ਸਮਝੇਗਾ, ਕਿ ਤੁਸੀਂ ਨਹੀਂ ਲਾਇਆ ਚੱਲ ਮੈਂ ਲਾ ਦੇਣੇ ਇੰਨੇ ਮਾਰਕਸ ਦੇ ਨਹੀਂ ਕੱਟਣੇ ਉਹ ਤੁਹਾਨੂੰ ਹੁਣ ਪਤਾ ਸੀ-ਬੀ-ਐਸ ਈ ਬੋਰਡ ਦਾ ਬੁਰਾ ਹਾਲ ਐ ਹੁਣ ਮੈਂ ਛੋਟੇ ਨਿਆਣੇ ਨੂੰ ਪਾਉਣਾ ਨਾ ਕੋਲ ਹੈਗਾ ਸਕੂਲ ਐ, ਇੱਥੇ ਹੀ ਪਾਵਗੇ ਇੰਨੀ ਦੂਰ ਨ ਨੀ ਪਾਉਣਾ ਮੈਂ ਇੱਕ ਤੇ ਪੜ੍ਹਾਈਆਂ ਐਨੀਆਂ ਔਖੀਆਂ ਕਰ ਤੀਆਂ ਇਹਨਾਂ ਨੇ ਮੈਂ ਕਵਾ ਬੱਚਾ ਬਿਨਾਂ ਤੇ ਉਹ ਔਖਾ ਕਰ ਦੇਣਾ ਸਾਰੇ ਬੱਚੇ ਪੇਛਣ ਹੋਏ ਪਏ ਨੇ ਇਨੀ ਪੜ੍ਹਾਈ ਔਖੀ ਹੋ ਗਈ ਈ ਹੁਣ ਤਾਂ ਮੈਂ ਤਾਂ ਖੁਦ ਦਾ ਨਿਆਣਾ ਇਨਾ ਪਰੇਸ਼ਾਨ ਛੇਵੀ ਚ ਗਿਆ ਹੋਇਆ ਅੱਠਵੀ ਦੇ ਸਿਲੇਬਸ ਦੇ ਰੱਖਿਆ, ਇਹਨਾਂ ਨੇ ਸਕੂਲ ਵਾਲਿਆਂ ਨੂੰ ਦੁਖੀ ਕੀ ਕੀਤਾ ਹੋਇਆ ਬਸ ਜੀ ਆ ਮੈਂ ਨਿਆਣੇ ਨੂੰ ਆਹੀ ਸਮਝਾਇਆ ਮੈਂ ਦੇਖ ਲਿਆ ਯਾਰ ਪੜ੍ਹਾਈ ਤੇ ਇਲਾਵਾ ਨਾ ਕੁਛ ਵੀ ਨੀ ਹੈਗਾ ਅੱਜ, ਕੱਲ੍ਹ ਤਾਂ ਪੜ੍ਹਾਈ ਕਰ ਲੈ ਤੇ ਪੜ੍ਹਾਈ ਦੇ ਵਿੱਚ ਹੀ ਫਾਇਦਾ ਹੈਗਾ ਤੇਰੇ ਹੁਣ ਦੇਖੋ ਜੀ ਅੱਗੇ ਬਿਲਕੁਲ ਜੀ, ਬਿਲਕੁਲ-ਬਿਲਕੁਲ ਉਹ ਤੇ ਹੈ ਹੀ ਹੈ ਜੀ ਬਹੁਤ ਜ਼ਰੂਰੀ ਹੈ ਉਹ ਬੜ ਮੰਨਦੇ ਨੀ ਹੈਗੇ ਨਾ ਜੀ ਕੀ ਕਰੀਏ ਹੁਣ ਨਿਆਣੇ ਨੇ ਨਿਆਣੇ ਨੇ ਖੇਡਣਾ ਵੀ ਐ ਖਾਣਾ ਵੀ ਐ ਸੋ ਕੰਮ ਹੁੰਦੇ ਦੇਖੋ ਤੁਸੀ ਸਵੇਰੇ ਸੱਤ ਵਜੇ ਜੋ ਨਿਆਣਾ ਸਕੂਲ ਜਾਂਦਾ ਤ੍ਰੈ ਵਜੇ ਸਕੂਲੋਂ ਵਾਪਸੀ ਆਉਦਾ ਜੀ ਚਾਰ ਵਜੇ ਟਿਊਸ਼ਨ ਚੱਲ ਜਾਂਦਾ ਸੱਤ ਵਜੇ ਟਿਊਸ਼ਨ ਤੋਂ ਆਉਂਦਾ ਕੀ ਨ ਆਣਾ ਖੇਡੇਗਾ ਤੇ ਕੀ ਟੀ-ਵੀ ਚਲਾਣੀ ਅਗਲੇ ਨੇ ਫੇਰ ਆਖੇ ਕਹਿੰਦੇ ਕਿ ਨਿਆਣੇ ਪੜ੍ਹਦੇ ਨੀ ਤੇ ਚੌਵੀ ਘੰਟੇ ਤੁਸੀਂ ਪੜ੍ਹਨ ਚ ਲਾ ਰੱਖੇਿਆ ਤੁਸੀਂ ਕੀ ਪੜ੍ਹਾਓ ਕੀ ਕਰੋਗੇ ਇਸ ਤੋਂ ਚੰਗਾ ਤੇ ਮੈਂ ਕਹਿੰਦੀ ਹਾਂ ਜ ਜਪਾਨ ਦੀ ਕੰਟਰੀ ਇੰਨੀ ਅੱਛੀ ਹੈਗੀ ਐਂ ਜੀ ਪੁੱਛੋ ਹੀ ਨਾ ਉੱਥੇ ਦੇ ਪੜ੍ਹਾਈ ਸਟੱਡੀ ਇੰਨੀ ਅੱਛੀ ਐ ਉੱਥੇ ਕਹਿੰਦੇ ਨੇ ਘਰ ਦਾ ਵੀ ਕੰਮ ਸਿਖਾਉਂਦੇ ਨੇ ਨਿਆਣਿਆਂ ਨੂੰ ਉੱਥੇ ਹੀ ਜਿਵੇਂ ਲਾਲੋ ਕੱਪੜੇ ਧੋਣੇ ਵੀ ਆਪਣੇ ਕੱਪੜੇ ਆਪ ਧੋਣੇ ਆ ਘਰ ਜਾ ਕੇ ਆਪਣਾ ਲੰਚ ਬੋਕਸ ਸਕੂਲੋਂ ਆ ਕੇ ਆਪ ਓ ਜਪਾਨ ਦੇ ਨਿਆਣੇ ਨਾ ਆਪਣੇ ਕੱਪੜੇ, ਆਪਣਾ ਲੰਚ ਬੌਕਸ ਆਪ ਧੋਂਦੇ ਨੇ ਜੀ। ਆਂਦੇ ਨਾਲ ਮੂੰਹ, ਹੱਥ, ਪੈਰ ਧੋਂ ਮਦੇ ਨੇ ਜੀ ਤਾਂ ਜਾ ਕੇ ਬੈ ਕ ਰੋਟੀ ਖਾਂਦੇ ਨੇ। ਇੰਨੇ ਸਿਆਣੇ ਨੇ ਉੱਦਾਂ ਦੇ ਸਕੂਲ ਵੀ ਚੰਗੇ ਨੇ ਨਾ ਫਿਰ ਮੱਤ ਚੰਗੀ ਦੇ ਬੱਚੇ ਚੰਗੀ ਥਾਂ ਤੇ ਤੁਰ ਪੈਂਦੇ ਨੇ ਉੱਥੇ ਇੱਕ ਵੀ ਓ ਨੀ ਹੈਗਾ ਜੀ ਬਿਨਾਂ ਪੜ੍ਹਿਆ ਲਿਖਿਆ ਬੱਚਾ। ਸਾਰੇ ਬੱਚੇ ਪੜ੍ਹੇ ਲਿਖੇ ਨੇ, ਸਿਆਣੇ ਹੈਗੇ ਨੇ ਫਿਰ ਪੜ੍ਹਾਈ ਦਾ ਵੀ ਫਰਕ ਪੈ ਗਿਆ ਹੁਣ ਤੁਸੀਂ ਇੱਕਦਮ ਬੋਝ ਪਾ ਰਿਓ ਬੱਚਿਆਂ ਤੇ ਐਕਟੀਵਿਟੀ ਨੀ ਕਰਾਂਦੇ ਬੋਝ ਪਾਈ ਜਾਣਾ ਪੜ੍ਹਾਈ ਦਾ ਤੇ ਬੱਚਾ ਕੀ ਕਰੇਗਾ ਜੀ ਚਲੋ ਭੈਣ ਜੀ ਮੈਂ ਫੇਰ ਤੁਹਾਨੂੰ ਫੋਨ ਲਾਂਦੀ ਆ ਜੀ ਜਰਾ ਕੋਈ ਆ ਗੇ ਨਾ ਠੀਕ ਆ ਜੀ। ਹਾਂਜੀ ਸਸ ਸ੍ਰੀ ਕਾਲ ਜੀ ਓਕੇ।